ਹਾਂਜੀ ।ਹਾਂਜੀ। ਸਤਿ ਸ਼੍ਰੀ ਅਕਾਲ ਜੀ । ਹੋਰ ਕੀ ਹਾਲ ਹੈ।
ਮੈਂ ਠੀਕ ਹਾਂ ਤੁਸੀਂ ਸੁਣਾਓ।
ਬਸ ਜੀ ਮੈਂ ਵੀ ਠੀਕ ਹਾਂ, ਹੋਰ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ । ਹਾਂਜੀ । ਸਭ ਠੀਕ ਨੇ ਹੋਰ ਪੀਲੀ ਚਾਹ ਪਾਣੀ
ਹਾਂਜੀ ਸਾਡਾ ਤਾਂ ਨਾਸ਼ਤਾ ਹੋ ਗਿਆ ਜੀ।
ਅੱਛਾ। ਸਾਡਾ ਤੇ ਨੇ ਲੇਟ, ਲੇਟ ਹੁੰਦਾ ਹੈ ।ਨਾਸ਼ਤਾ ਬਸ ਹੁਣ ਹੀ ਹਾਂ। ਬੱਚੇ ਗਏ ਸੀ ਹੁਣ ਸਕੂਲ
ਅੱਛਾ ਜੀ ਚਲੇ ਗਏ ਨੇ ਬੱਚੇ ਸਕੂਲ ਲੱਗ ਗਏ ਨੇ
ਹਾਂਜੀ। ਅੱਜ ਹੀ ਲੱਗਿਆ ਪਹਿਲਾ ਦਿਨ ਸੀ।
ਅੱਛਾ । ਜੀ ਠੀਕ ਹੈ ਮੈ ਮੇਰੇ ਬੱਚਚਚਚ ਬੱਚਿਆਂ ਨੂੰ ਤਾਂ ਅਜੇ ਛੁੱਟੀਆਂ ਹੈਗੀਆਂ ਮੇਰੇ ਤੋਂ ਬੱਚੇ ਘਰ ਨੇ
ਅੱਛਾ ਵੈਸੇ ਕਹਿੰਦੇ ਬੇ ਨੇ ਬਈ ਛੇ ਤਰੀਕ ਤੱਕ ਕਹਿੰਦੇ ਪਏ ਨੇ ਵੀ ਛੁੱਟੀਆਂ ਹਦੀਗਆਂ ਬੱਚਿਆਂ ਦੀਆਂ
ਹਾਂਜੀ।
ਹਾਂ ਚਲੋ ਅੱਜ ਤੇ ਕੱਲ ਵੀ ਮੌਸਮ ਸਹੀ ਸੀ । ਅੱਜ ਵੀ ਠੀਕ ਹੈ। ਮੌਸਮ ਫ ਗਰਮੀ ਘੱਟ ਹੈ ਹਾਂ ਹਮ
ਵਧੀਆ। ਹੋਰ ਦੱਸੋ ਅੱਜ ਬੜੇ ਦਿਨਾਂ ਯਾਦ ਬਾ ਯਾਦ ਕੀਤਾ ਕਿੱਥੇ ਸੀਗੇ
ਬਸ ਕੁਛ ਨੀ ਛੁੱਟੀਆਂ ਬਈਆਂ ਹੋਈਆਂ ਸੀ ਕੋਈ ਇੱਥੇ ਜਾ ਰਹੇ ਸੀ ਕਦੀ ਕੋਈ ਆ ਰਿਹਾ ਸੀ ਰਿਸ਼ਤੇਦਾਰ ਘਰ ਵੀ ਮੈਂ ਪੇਕੇੀ ਚਲੀ ਗਈ ਸੀ ਬਸ ਫੇਿਰ ਫ ਤੁਹਾਨੂੰ ਪਤਾ ਹੀ ਫੇਿਰ ਸਾਰਾ ਫਰ ਟਾਈਮ ਹੀ ਨੀ ਲੱਗਦਾ ਨਾਲੇ ਬੱਚੇ ਘ ਹੋਣ ਨਾ
ਹਾਂਜੀ ਇਹ ਤਾਂ ਹੈਗਾ ਭੈਣ ਜੀ ਬਿਲਕੁਲ ਬਿਲਕੁਲ ਇਹ ਤਾਂ ਹੈਗਾ
ਤੇ ਬਸ ਛੁੱਟੀਆਂ ਵਿੱਚ ਸਾਰਾ ਦਿਨ ਬੱਚਿਆਂ ਨੇ ਹੋਣ ਛੱਡ ਟੀਵੀ ਵੇਖ ਟੀਵੀ ਛੱਡ ਫੋਨ ਵੇਖ ਫੇਰ ਕਹਿੰਦੇ ਬਾਹਰ ਗਲੀ ਚ ਫਿਰਨਾ
ਹਾਂਜੀ
ਜਾਂਦੇ ਨੇ ਬਾਹਰ ਗਲੀ ਚ ਸੇਡੀ ਧੁੱਪ ਹੁੰਦੀ ਕੀ ਕਰੇ ਹਾਂ ਮੁੜਦੇ ਹੀ ਨੀ
ਗਿਆ ਹੈ।
ਹਾਂ ।ਮੁੜਦੇ ਹੀ ਨਹੀਂ । ਤੇ ਹੁਣ ਵੀ ਮੈਂ ਕਿਹਾ ਚੱਲ ਸਕੂਲ ਹੁਣ ਖੁੱਲ ਗਏ ਨੇ ਫੇਰ ਇਹਨਾਂ ਸਕੂਲੋਂ ਆਉਣਗੇ।। ਫੇਰ ਇਹਨਾਂ ਨੇ ਬਾਹਰ ਫਿਰ ਟੀ ਵੀ ਵੇਖ ਤੇ ਆਹ ਤੇ ਮੈਂ ਪੁੱਛਦੀ ਸੀ ।
ਭੈਣ ਜੀ ਤੁਸੀਂ ਸਮਰ ਕੈਂਪ ਵਗੈਰਾ ਚ ਨਹੀਂ ਪਾਇਇਆ। ਬੱਚਿਆਂ ਨੂੰ ਕੋਈ ਡਾਂਸ ਕਲਾਸ ਚਾਹੇ ਕੋਈ ਐਕਟੀਵਿਟੀ ਕੋਈ ਪੇਂਟਿੰਗ ਕੋਈ ਫ੍ਰੀ ਹੈਂਡ ਪੇਂਟਿੰਗ
ਨਹੀਂ ਨਹੀਂ ਬਸ ਦੂਰ ਸਾਰਾ ਕੁਛ ਪੈਂਦਾ ਤੇ ਬਸ ਆਲਸ ਕੀਤਾ ਵੀ ਇੰਨੀ ਗਰਮੀ ਚ ਕਿੱਥੇ ਛੋੜ ਕੇਈ
ਹਾਂਜੀ ਨਹੀਂ ਦੇਖੋ ਫੇਿਰ ਬੱਚਾ ਘਰ ਖਾਲੀ ਖਾਲੀ ਦਿਮਾਗ ਸ਼ੈਤਾਨ ਦਾ ਘਰ ਬੱਚਾ ਕੁਛ ਨਾ ਕੁਛ ਤਾਂ ਕਰੇਗਾ ਹੀ ਦੇਖੋ ਹੁਣ ਜੇ ਟੀ ਵੀ ਨ ਦੇਖਣ ਦੇਵਾਂਗੇ ਤੇ ਫੇਿਰ ਮੋਬਾਇਲ ਫੜੇਗਾ ਮੋਬਾਇਲ ਨ ਦੇਖਣ ਦੇਵਾਂਗੇ ਤੇ ਚਗਲੀ ਚ ਭੱਜੇਗਾ ਕਿ ਮੈਂ ਕੁੱਛ ਨਾ ਕੁੱਛ ਤਾਂ ਕਰਾਂ ਦੇਖੋ। ਵੱਡਾ ਬੰਦਾ ਤਾਂ ਸਮਝਦਾਰ ਹੁੰਦਾ ਘਰ ਦਾ ਇਹ ਕੰਮ ਕਰ ਲਿਆ ਘਰ ਦਾ ਉਹ ਕੰਮ ਕਰ ਲਿਆ ਉਹ ਆਪੇ ਨੀ ਫਿਰਦਾ ਜਿਹੜੇ ਨਿਆਣੇ ਮੱਤ ਹੁੰਦੀ ਹੈ ਉਹ ਫਿਰ ਯ ਟੀ ਵੀ ਚਾਹੀਦਾ ਜਾਂ ਫੋਨ ਚਾਹੀਦਾ ਫੋਨ ਨਹੀਂ ਚਾਹੀਦਾ ਫਿਰ ਬੱਚੇ ਬਾਹਰ ਚੱਲਦੇ ਨੇ ਖੇਡਦੇ ਨੇ ਇੰਨੀ ਗਰਮੀ ਪੈ ਰਹੀ ਇੰਨੀ ਲੂਹ ਪੈ ਰਹੀ ਸੀਗੀ ਬੁਰਾ ਹਾਲ ਸੀ ਮੈਂ ਤਾਂ ਆਪਣੇ ਬੱਚੇ ਪਾਏ ਹੋਏ ਸੀਗੇ ਜਾਂਦੇ ਸੀਗੇ ਸਮਰ ਕੈਂਪ ਦੇ ਵਿੱਚ ਘਰ ਦੇ ਕੋਲ ਘਰ ਦੇ ਕੋਲ ਹੀ ਸੀਗਾ ਪਲੇ ਵੇਸਟ ਸਕੂਲ ਦੇ ਵਿੱਚੋਂ ਅਗਲਿਆਂ ਨੇ ਸਮਰ ਕੈਂਪ ਖੋਲਿਆ ਹੋਇਆ ਸੀਗਾ ਉੱਥੇ ਕਿਆ ਨਾਮ ਐ, ਸਪੋਕਨ ਇੰਗਲਿਸ਼ ਦਾ ਕੋਰਸ ਵੀ ਕਰਾ ਰਹੇ ਸੀ। ਡਾਂਸ ਵੀ ਸੀਗਾ। ਪੇਂਟਿੰਗ ਵਗੈਰਾ ਵੀ ਸੀਗੀ, ਮਿਊਜ਼ਿਕ ਵੀ ਸੀਗਾ।
ਫੇਰ ਸਿੱਖਿਆ ਤੁਹਾਡਾ ਬੱਚਾ ਕੁਛ ਕੁਛ ਨੌਲੇਜ ਗੇਨ ਕੀਤੀ ਉਹਨੇ
ਹਾਂਜੀ-ਹਾਂਜੀ, ਨੋਲੇਜ ਗੇਨ ਕੀਤੀ ਉਹਨੇ ਡਾਂਸ ਵਗੈਰਾ ਆ ਗਿਆ। ਭੰਗੜਾ ਭੂੰਗੜਾ ਆ ਗਿਆ ਉਹਨੂੰ ਥੋੜ੍ਹਾ ਬਹੁਤਾ।
ਹਾਂ, ਫੇਰ ਵਧੀਆ ਐ ਬੰਦਾ।
ਹਾਂਜੀ, ਪੰਦਰਾਂ ਦਿਨ ਦਾ ਕੈਂਪ ਸੀਗਾ।
ਅੱਛਾ, ਆਹੋ ਠੀਕ ਆ ਬੰਦਾ ਬੱਚਾ ਚਲੇ ਜਾਂਦਾ ਘੰਟਾ ਡੇਢ ਈ ਕਰਾਂਦੇ ਨੇ।
ਹਾਂਜੀ, ਕਰਾਂਦੇ ਤੇ ਘੰਟਾ ਡੇਢ ਈ ਆ। ਬਿਲਕੁਲ-ਬਿਲਕੁਲ, ਇਹ ਤਾਂ ਹੈਗਾ ਬਾਕੀ। ਕੀ ਤੁਹਾਨੂੰ ਪਤਾ ਗਿਆਨਾਮਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੈਂਪ ਲੱਗਦੇ ਨੇ ਉੱਥੇ ਗੁਰਬਾਣੀ ਸਿਖਾਈ ਜਾਂਦੀ ਐ। ਮਿਊਜ਼ਿਕ ਸਿਖਾਇਆ ਜਾਂਦਾ ਹਾਰਮੋਨੀਅਮ, ਤਬਲਾ ਗਤਕਾ ਵਗੈਰਾ ਉਹ ਦੇਖ ਲੈਂਦੇ ਨੇ ਬੱਚੇ ਦਾ ਇੰਟਰਸਟ ਕਿਸ ਚੀਜ਼ ਵੱਲ ਹੈਗਾ ਫੇਰ ਬੱਚੇ ਨੂੰ ਉਸ ਚੀਜ਼ ਵੱਲ ਫੋਕਸ ਕਰਦੇ ਨੇ। ਜੇਕਰ ਬੱਚਾ ਹਾਰਮੋਨੀਅਮ ਦੇ ਵਿੱਚ ਇੰਟਰਸਟ। ਹਰਮੋਨੀਅਮ, ਤਬਲੇ ਵਿੱਚ ਆ ਤਾਂ ਤਬਲਾ ਤੇ ਕਿਆ ਨਾਮ ਐ। ਅਗਰ ਉਹ ਗੁਰਬਾਣੀ ਦੇ ਵਿੱਚ ਇੰਟਰਸਟ ਰੱਖਦਾ ਤਾਂ ਉਹਨੂੰ ਬਾਣੀ ਦੇ ਨਾਲ ਜੋੜਦੇ ਨੇ ਸੰਥਿਆ ਵਗੈਰਾ ਦਿੰਦੇ ਨੇ ਬੱਚਿਆਂ ਨੂੰ।
ਹਾਂਜੀ-ਹਾਂਜੀ, ਆਹ ਚੰਗੀ ਗੱਲ ਚੰਗੀ ਚੀਜ਼ ਐ ਬੱਚਾ ਸਿੱਖਦਾ ਏ। ਅ ਵੀ ਹਾਂ, ਵੀ ਮਿਊਜਿਕ ਵਿੱਚ ਬੱਚੇ ਦਾ ਅਗਰ ਇੰਟਰਸਟ ਹੈਗਾ ਤੇ
ਹਾਂਜੀ, ਤੇ ਤੁਸੀਂ ਵੀ ਪਾਉਣਾ ਸੀ ਨਾ ਤੁਸੀਂ ਕਿਉਂ ਨੀ ਪਾਏ। ਬੱਚੇ
ਬਸ ਮੈਨੂੰ ਕਿੱਥੋਂ ਕੋਈ ਪਤਾ ਲੱਗਦਾ ਵੀ ਇੱਥੇ ਮਤਲਬ ਹੈਗਾ ਕੋਈ ਸਿਖਾ ਰਹੇ ਨੇ। ਤੇ ਬਸ ਉਹੀ ਨਾ ਪਤਾ ਨੀ ਲੱਗਿਆ ਤੇ ਨਾਲੇ ਕੁਛ ਆਲਸ ਕੀਤਾ ਹੁਣ ਮੈਂ ਸੋਚਦੀ ਪਈ ਆ ਬਈ ਕਿੱਥੇ ਪਾਵਾਂ। ਬਈ ਚੱਲ ਟਿਊਸ਼ਨ ਓ ਆਏਗਾ। ਤੇ ਅੱਧਾ ਘੰਟਾ ਘੰਟਾ ਇੱਕ ਕਿੱਥੇ ਅਕੈਡਮੀ ਚ ਲਗਾ ਆਏ। ਤੇ ਕੋਈ ਹੈ ਤੁਹਾਡੀ ਹੂੰ, ਹਾਂ,
ਘਰ ਦੇ ਕੋਲ ਕਲੱਬ ਹੈਗਾ ਉੱਥੇ ਵੀ ਸਿਖਾਂਦੇ ਨੇ ਬੱਚਿਆਂ ਨੂੰ ਉੱਥੇ ਸਪੋਰਟਸ ਵਗੈਰਾ ਹੈਗਾ। ਤੁਸੀਂ ਸਪੋਰਟਸ ਲਾਈਨ ਚ ਪਾ ਸਕਦੇ ਓ ਬੱਚਿਆਂ ਨੂੰ।
ਅੱਛਾ, ਉਹ ਇਹਨੂੰ ਉਹ ਬੈਟਬੋਲ ਤੇ ਵਧੀਆ ਖੇਡ ਲੈਂਦਾ। ਓਹੀਓ ਉਹਦੇ ਚ ਪਾਦਾਂਗੇ ਕ੍ਰਿਕਟ ਕਰ ਲੇਗਾ।
ਹੋਰ ਕੀ ਕ੍ਰਿਕਟ ਕਰ ਲੇਗਾ ਕ੍ਰਿਕਟ ਚ ਬੱਚਿਆਂ ਦਾ ਬਸ ਤੇ ਮੁੰਡਿਆਂ ਦਾ ਬਹੁਤ ਇੰਟਰਸਟ ਹੁੰਦਾ ਪਹਿਲੀ ਗੱਲ ਐ ਬੱਚੇ ਨਾ। ਬੈਟ ਦੀ ਕਲੈਕਸ਼ਨ ਬਹੁਤ ਕਰਦੇ ਬੋਲਾਂ ਦੀ ਕਲੈਕਸ਼ਨ ਬਹੁਤ ਕਰਦੇ ਨੇ ਅਲੱਗ-ਅਲੱਗ ਤਰ੍ਹਾਂ ਦੀ ਬੋਲਾਂ ਕਲੈਕਟ ਕਰੀ ਜਾਣਗੇ ਇਹ ਵੀ ਲੈਣੀ ਐ ਬੋਲ ਇਹ ਵੀ ਲੈਣੀ ਹੈ ਬਸ ਏਦਾਂ ਕਰਦੇ ਨੇ।
ਇਹਦੇ ਕੋਲ ਤੇ ਫੁੱਟਬੋਲ ਏਣੀਆਂ ਇਕੱਠੀਆਂ ਹੋਈਆਂ ਹੀ ਹੈ। ਜਦ ਵੀ ਕਿੱਥੇ ਜਾਏਗਾ। ਮੈਂ ਬਾੱਲ ਲੈਣੀ ਹੈ। ਫੁੱਟਬੋਲ ਲੈਣੀ ਹੈ। ਇਹਨੀਆਂ ਫੁੱਟਬੋਲ ਇਕੱਠੀਆਂ ਕੀਤੀਆਂ ਹੋਈਆਂ ਨੇ। ਬਸ ਥੋੜਾ ਜਿਹਾ ਖੇਲੇਗਾ ਤੇ ਬਸ। ਢੇਰ ਲਗਾਾਇਆ ਲਗਿਆ ਹੋਇਆ। ਬੋਲਸ ਦਾ ਕੋਈ ਛੋਟੀ ਬੋਲ ਕੋਈ ਵੱਡੀ ਬੋਲ।
ਹਾਂਜੀ, ਬਸ ਬੱਚੇ ਏਦਾਂ ਹੀ ਕਰਦੇ ਨੇ ਬੱਚੇ ਕਹਿੰਦੇ ਇਹਨੂੰ ਐ ਉਹ ਵੱਡਾ ਇਨਸਾਨ ਦਾ ਸਮਝਦਾਰ ਹੋ ਜਾਂਦਾ ਕਿ ਚੱਲ ਇੱਕ ਚੀਜ਼ ਲੈ ਲਾਂਗੇ। ਪਰ ਬੱਚੇ ਕਹਿੰਦੇ ਆ ਜਿੱਥੇ ਗਏ ਆ ਉੱਥੇ ਨਵੀਂ ਤਰ੍ਹਾਂ ਦੇ ਬੋਲ ਮਿਲ ਗਈ ਲੈ ਕੇ ਜਾਣੀ ਆ ਬਸ। ਕਿਸੇ ਤਰੀਕੇ ਇਹ ਚੀਜ਼ ਆ ਜਾਂਦੀ ਐ।
ਤੇ ਜਿਹੜਾ ਤੁਸੀਂ ਕਹਿੰਦੇ ਪਏ ਓ ਗੁਰਦੁਆਰਾ ਸਾਹਿਬ ਵਿੱਚ ਵੀ ਗਤਕਾ ਵਗੈਰਾ ਸਿਖਾਂਦੇ ਨੇ ਤੇ ਉਹ ਮਤਲਬ ਛੁੱਟੀਆਂ ਛੱ ਛੁੱਟੀਆਂ ਵਿੱਚ ਹੀ ਸਿਖਾਦੇ ਨੇ ਜਾਂ ਹਮੇਸ਼ਾ ਵੀ ਵੀ ਰੈਗੂਲਰ
ਇਹ ਰੈਗੂਲਰ ਵੀ ਰੈਗੂਲਰ ਵੀ ਸਿਖਾਉਂਦੇ ਨੇ, ਰੈਗੂਲਰ ਗੱਤਕਾ ਸਿਖਾਉਂਦੇ ਨੇ ਬੱਚਿਆਂ ਨੂੰ।
ਅੱਛਾ।
ਹਾਂ। ਸੰਧਿਆ ਵਗੈਰਾ ਵੀ ਦੇ ਦਿੰਦੇ ਨੇ। ਅਗਰ ਬੱਚੇ ਉਹਨਾਂ ਦੇ ਜ਼ਿਆਦਾ ਹੋ ਜਾਨਾ। ਦਸ -ਬਾਰਾਂ ਬੱਚੇ ਹੋ ਜਾਂਣਾ ਨਾ। ਤੇ ਫੇਰ ਉਹ ਸੰਥੀਆਂ ਵੀ ਸਿਖਾ ਦਿੰਦੇ ਆ ਬੱਚਿਆਂ ਨੂੰ ਪਾਠ ਬਾਣੀ ਕੰਠ ਵੀ ਕਰਾਉਂਦੇ ਨੇ। ਤੇ ਬੱਚਾ ਖੁਸ਼ ਹੋ ਕੇ ਬੱਚਿਆਂ ਦੇ ਵਿੱਚ ਬੈਠ ਕੇ ਕੋਂਪੀਟੀਸ਼ਨ ਦੀ ਤਰ੍ਹਾਂ ਵਾਣੀ ਕੰਠ ਵੀ ਕਰ ਲੈਂਦਾ। ਕਿ ਉਹਨੇ ਕੀਤੀ ਹੈ। ਮੈਂ ਵੀ ਕਰਨੀ ਹੈ, ਉਹਨੇ ਕੀਤੀ ਹੈ ਮੈਂ ਵੀ। ਕਰਨੀ ਹੈ। ਫੇਰ ਉਹਦੇ ਨਾਲ ਨਾ ਫਿਰ ਬੱਚੇ ਨੂੰ ਕੀ ਕਰਦੇ ਨੇ। ਜਿਹੜਾ ਬੱਚਾ ਜ਼ਿਆਦਾ ਬਾਣੀ ਕੰਠ ਕਰ ਲੈਂਦਾ ਹੈ ਜਾਂ ਤਬਲਾ ਬਹੁਤ ਵਧੀਆ ਕਰ ਲੈਂਦਾ ਹੈ। ਹਰਮੋਨੀਅਮ ਵਧੀ ਕਰ ਲੈਂਦਾ। ਫਿਰ ਬੱਚੇ ਨੂੰ ਐਪ੍ਰਸ਼ਏਟ ਕਰਨ ਵਾਸਤੇ ਨਾ ਛੋਟੇ- ਛੋਟੇ ਗਿਫਟਸ ਦਿੰਦੇ ਨੇ। ਕਿ ਬੱਚਾ ਹੋਰ ਅੱਗੇ ਵਧੇ।
ਹਾਂ। ਬੱਚੇ ਨੂੰ ਹੁੰਦਾ ਹੈ ਵੀ ਹਾਂ। ਬਈ, ਮੈਂ ਕੁਛ ਕੀਤਾ ਤੇ ਮੈਨੂੰ ਕੁਛ, ਹਾਂ। ਮਿਲਿਆ ਮੈਨੂੰ ਕੁਛ ਕਰਨ ਦਾ।
ਗਿਫਟ ਮਿਲਿਆ। ਤੇ ਬੱਚਾ ਇਹਦੇ ਚ' ਹੀ ਖੁਸ਼ ਹੋ ਜਾਂਦਾ ਹੈ। ਫੇਰ ਬੱਚਾ ਕਹਿੰਦਾ। ਇਸ ਵਾਰੀ ਮਿਲਿਆ ਮੈਂ ਫੇਰ ਜਾਵਾਂਗਾ ।ਮੈਨੂੰ ਅਗਲੀ ਵਾਰੀ ਮੈਂ ਇਸ ਤੋਂ ਬੈਸਟ ਕਰਕੇ ਦਿਖਾਉਣਾ ਉਹਨਾਂ ਨੂੰ।
ਹਾਂ।
ਫਿਰ ਉਹ ਉਸ ਦੇ ਨਾਲ ਅੱਗੇ ਤੋਂ ਅੱਗੇ ਬੱਚਾ ਫਿਰ ਬਹੁਤ ਜਲਦੀ ਵੱਧਦਾ।
ਹੂੰ- ਹੂੰ।
ਇਹ ਚੀਜ਼
ਹੋ ਤੇ ਹੈ ਹੀ ਏ। ਮੈਂ ਵੀ ਵੇਖਣੀ ਹਾਂ। ਸਾਡੇ ਕੋਲ ਗੁਰਦੁਆਰਾ ਹੈਗਾ ਪਤਾ ਕਰਕੇ ਆਦੀ ਹਾਂ। ਬਈ ਹੈਗਾ। ਕੋਈ ਨੀ ਤੇ ਅਹ ਖਤਕਾ ਕਲਾਸ ਦੇ ਵਿੱਚ ਹੀ ਪਾ ਦਾਂਗੇ।
ਹਾਂਜੀ ।ਹੋਰ ਬੱਚਾ ਕੁਛ ਨਾ ਕੁਛ ਤਾਂ ਸਿੱਖਦਾ ਹੀ ਹੈ। ਦੇਖੋ, ਭੈਣ ਜੀ।
ਹਾਂ। ਤੇ ਨਾਲ ਨੇੜ ਤੇੜੇ ਦੇ ਬੱਚੇ ਹੋਣਗੇ ਨਾ ਤੇ ਉਹ ਵੀ ਬਣ ਜਾਂਦੇ ਨੇ, ਦੋਸਤ ਬਣ ਜਾਂਦੇ ਨੇ। ਤੇ ਫੇਰ ਤਾਂ ਜ਼ਿਆਦਾ ਹੁੰਦਾ ਬੱਚੇ ਨੂੰ ਵੀ ਹਾਂ, ਵੀ ਮੇਰੇ ਕੋਲ ਕਰ ਤੇ ਹੈਗਾ ਨ। ਹਾਂ। ਇੱਕ -ਦੋ ਜਣਿਆਂ ਨੂੰ ਹੋਰ ਨਾਲ ਲੈਲੇੇਗਾ।
ਹੋਰ ਕੀ।
ਹਮ।
ਇਹਦੇ ਚ' ਬੱਚਾ ਬਹੁਤ ਕੁਛ ਸਿੱਖ ਜਾਂਦਾ ਹੈ।
ਹਾਂ। ਉਹ ਤੇ ਹੈ ਏ।
ਹਾਂਜੀ।
ਉਹ ਨਾ ਕੋਈ ਨਾ ਕੋਈ ਐਕਟੀਵਿਟੀ ਕਰਦੇ ਨਾ ਬੱਚਾ, ਸਰੀਰ ਵੀ ਫ ਵੱਧਦਾ- ਫੁੱਲਦਾ ਹੈ। ਬੈਠੇ ਰਹੋ। ਬਈ, ਕੰਮ ਸਕੂਲੋਂ ਆਏ ਬੈਠੇ ਤੇ, ਸਰੀਰ ਵੀ ਨੀ ਵਧਦਾ ਪੈਂਦਾ। ਅੱਜ ਕੱਲ ਤੇ ਹਾਈਟ ਹੀ ਨੀ ਵੱਧਦੀਆ ਵੀਈਆਂ ਬੱਚਿਆਂ ਦੀਆਂ। ਹਾਈਟ ਛੁੱਟੀ ਰਹਿ ਜਾਂਦੀਆਂ ਨੇ ਕਿਉਂਕਿ ਐਕਟੀਵਿਟੀ ਕਰਦੇ ਨੀ। ਸਰੀਰ ਦਾ ਕੋਈ ਜ਼ੋਰ ਲੱਗਦਾ ਨੀ। ਹਹ। ਸਕੂਲ ਜਾਣਾ ਉਹ ਵੀ ਬੱਸ ਦੇ ਵਿੱਚ। ਚਲੀ ਆਂ। ਮੈਂ ਹਹ ਪਹਿਲੇ ਤੇ ਅਸੀ ਸਾਡੇ ਟਾਈਮ ਹੀ ਸੈਕਲਾਂ ਤੇ ਜਾਂਦੇ ਸੀ। ਇੰਨਾ ਜ਼ੋਰ ਲੱਗਦਾ ਸੀ ਲੱਤਾਂ ਦਾ।
ਸਹੀ ਗੱਲ ਹੈ। ਬੈਗ ਮੋਢਿਆਂ ਤੇ ਟੰਗਿਆ ਹੋਣਾ ਤੇ ਸਾਈਕਲਾਂ ਤੇ ਜਾਣਾ।
ਹੁਣ, ਬਸ ਬੱਸ ਬਸਤਿਆਂ ਦਾ ਹੀ ਵਜਨ ਰਹਿ ਗਿਆ ਹੈਏ। ਤੇ ਬੱਚਿਆਂ ਦਾ ਕੋਈ ਵਜਨ ਰਿਹਾ ਨ ਬੱਚਿਆਂ ਨੂੰ ਏਡਾ- ਏਡਾ ਬੈਗ ਮਿਲ ਜਾਂਦੇ ਨੇ।
ਬਿਲਕੁਲ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਕੀ ਕਰ ਸਕਦੇ ਹੋ ਬਸ ਸਟੱਡੀ ਅੱਜ ਕੱਲ੍ਹ ਇੰਨੀ ਟੱਫ ਹੋ ਗਈ ਹੈ ਬੱਚਿਆਂ ਨੂੰ ਫਿਰ ਉਹਦੇ ਅਕੋਰਡਿੰਗ ਦੇਖ ਮਾਂ ਪਿਓ ਨੂੰ ਵੀ ਚੱਲਣਾ ਹੀ ਪੈਂਦਾ ਹੈ ਜੇ ਨਾ ਚੱਲਣਗੇ ਫੇਰ ਕਹਿਣਗੇ ਜੀ ਇਹਨਾਂ ਨੂੰ ਪੜ੍ਹਾਇਆ ਲਿਖਿਆ ਖਾਆ ਨਹੀਂ ਗਬਚ
ਹਾਂਜੀ ਹਾਂਜੀ ਉਹ ਤੇ
ਇਹ ਚੀਜ਼ ਹੋ ਜਾਂਦੀ ਹੈ
ਹਮ
ਤਾਂ ਕਰਕੇ ਫਿਰ ਕੋਈ ਨਾ ਤੁਸੀਂ ਆਪਣੇ ਬੱਚਿਆਂ ਨੂੰ ਪਾਉਣਾ ਹੋਣ ਹੁਣ ਤਾਂ ਚਲੋ ਇਸ ਵਾਸਜ ਜਦਾਂ ਦਾ ਨਿਕਲ ਗਿਆ ਅਗਲੇ ਸੀਜ਼ਨ ਫਿਰ ਪਾਉਣਾ ਉਹਨਾਂ ਨੇ ਸਮਰ ਕੈਂਪ ਵਿੱਚ ਤੁਹਾਨੂੰ ਮੈਂ ਦੱਸਾਂਗੀ ਗੁਰਬਾਣੀ ਕੰਪੀਟੀਸ਼ਨ ਚ ਪਾ ਲੈਣਾ ਬਹੁਤ ਕੁਝ ਸਿਖਾਉਂਦੇ ਨੇ ਬੱਚਾ ਕੁਛ ਸਿੱਖ ਘਰ ਆਉਂਦਾ ਹੈ ਖਾਲੀ ਹੱਥ ਤਾਂ ਆਉਂਦਾ ਹੀ ਨਹੀਂ ਹੈ ਸਮਰ ਕੈਂਪ ਚ ਪਾਓਗੇ ਤੇ ਉਹਦੀ ਫੀਸ ਹੈਗੀ ਹੈ ਪੰਦਰਾਂ ਸੌ ਦੋ ਹਜ਼ਾਰ ਜਿਨ੍ਹਾਂ ਦੀ ਫੀਸਾਂ ਜ਼ਿਆਦਾ ਹੈਗੀਆਂ ਉਹ ਮਟੀਰੀਅਲ ਵੀ ਦਿੰਦੇ ਨੇ ਖੁਦ ਦਿੰਦੇ ਨੇ ਆਪ
ਅੱਛਾ ਅੱਛਾ
ਹਾਂਜੀ
ਠੀਕ
ਠੀਕ ਹੈ ਭੈਣ ਜੀ
ਚਲੋ ਫੇਰ ਠੀਕ ਹੈ ਮੈਂ ਫਿਰ ਹਾਂ ਸਲਾਹ ਕਰਨੀ ਆ ਤੇ ਵੇਖ ਕੇ ਪੁੱਛ ਕੇ ਆਵਾਂਗੀ ਹਾਂਜੀ ਠੀਕ ਹੈ ਜੀ ਅੱਛਾ ਸਤਿ ਸ੍ਰੀ ਅਕਾਲ
ਕਾਲ